ਹੈਲੋ,
ਹੈਲੋ,
ਹਜੇ ਤੱਕ ਤੇ ਕਰ ਗਏ।
ਹੈਲੋ,
ਹਾਂਜੀ। ਸਤਿ ਸ੍ਰੀ ਅਕਾਲ ਜੀ।
ਹੈਲੋ।
ਹੈਲੋ, ਭੈਣਜੀ ਆਵਾਜ਼ ਆ ਰਹੀ ਹੈ ਮੇਰੀ।
ਹਾਂਜੀ, ਥੋੜ੍ਹੀ ਘੱਟ ਆ ਰਹੀ ਆਵਾਜ਼। ਸਤਿ ਸ਼੍ਰੀ ਅਕਾਲ ਜੀ।
ਹੋਰ ਤੁਸੀ ਠੀਕ ਹੋ?
ਹਾਂਜੀ, ਮੈਂ ਠੀਕ ਹਾਂ।
ਭਈ ਬੱਚੇ ਠੀਕ ਆ ਤੁਹਾਡੇ।
ਹਾਂਜੀ- ਹਾਂਜੀ। ਬੱਚੇ ਠੀਕ ਨੇ। ਹੋਰ, ਤੁਸੀਂ ਸੁਣਾਓ ਤੁਹਾਡੇ ਬੱਚੇ ਠੀਕ ਨੇ?
ਹਾਂ, ਮੇਰਾ ਬੇਟ ਤ ਸੁਤਾ। ਰੋ ਰੋ ਕੇ, ਰੋ ਰੋ ਕੇ। ਵੀ ਮੰਮਾ ਘੁਮਣ ਲੈ ਕੇ ਜਾਓ, ਘੁਮਣ ਲੈ ਕੇ ਜਾਓ।
ਹਾਂਜੀ। ਅਸੀਂ ਵੀ ਜਾਣਾ ਹੈ ਘੁੰਮਣ ਬਸ ਬੱਚੇ ਹੁਣ ਲਾਸਟ ਸਾਰਾ ਮਹੀਨਾ ਗਏ ਨੀ ਕਿੱਥੇ। ਹੁਣ ਲਾਸਟ ਦਾ ਵੀਕ ਰਹਿ ਕੇ ਕਹਿੰਦੇ ਚਲੋ ਅਸੀਂ ਵੀ ਘੁੰਮਣ ਜਾਣਾ ਮੈਂ ਕਿਹਾ ਚਲ ਚੱਲਾਂਗੇ ਉੱਥੇ ਜਾਣਾ ਸੀ ਪਹਾੜੀ ਇਲਾਕੇ ਤੇ ਕੋਈ।
ਹਾਂਜੀ- ਹਾਂਜੀ। ਤੇ ਮੈਂ ਇਹੀ ਸੋਚ ਰਹੀ ਸੀ ਮੈਂ ਕਿਹਾ ਚਲੋ। ਇਧਰ ਪੋਨਟਾ ਸਹਿਬ ਅੱਗੇ ਥੋੜੀ ਜਿਹੀ ਜਗ੍ਹਾ ਹੈਗੀ ਦੇਹਿਹਰਾਦੂਨ ਵੱਲ। ਉੱਥੇ ਲੈ ਜਾਂਦੇ ਆਲ ਬੱਚਿਆਂ ਨੂੰ। ਤੇ ਥੋੜਾ ਬੱਚੇ ਵੀ ਪੜ- ਪੂੜ ਵੇਖ ਲੈਣਗੇ ਕਿਉਂਕਿ ਇਹਨਾਂ ਨੂੰ ਲਦਾ ਕਿ ਕੀ ਹੂ, ਪਾਰਕ ਤੇ ਬਸ ਥੋੜਾ ਜਿਹਾ ਦੇ ਅੰਦਰ ਕੋਸਟੀ ਹੁੰਦੀ ਏ। ਕਿ ਅਸੀਂ ਵੀ ਘੁੰਮਣ ਜਾਈ ਮੰਮਾ ਸਾਨੂੰ ਵੀ ਲੈ ਕੇ ਜਾਓ ਇਹੋਲੀ ਜਗ੍ਹਾ ਤੇ। ਹੈਲੋ, ਹੈਲੋ, ਹੈਲੋ, ਹਾਂਜੀ ਭੈਣ ਜੀ ਆਵਾਜ਼ ਆ ਰਹੀ ਹੈ।